ਹੋ।
ਸਾਸ ਸ੍ਰੀ ਕਾਲ ਜੀ।
ਸਾਸੀ ਕਾਲ ਜੀ, ਹੋਰ ਕੀ ਕਰਦੇ ਪਏ ਓ?
ਬਸ ਮਾਰਕੀਟ ਆਈ ਸੀ ਸੋਚਿਆ ਕੁਛ ਖ਼ਰੀਦ ਲਵਾਂ।
ਹਾਂ, ਕਿਹੜੀ ਮਾਰਕਿਟ ਗਏ ਹੋਏ ਓ? ਬਸ ਆਪਾਂ ਵੀ ਹੋਣੇ ਰੋਟੀ ਅੱਛਾ, ਉਥੇ ਕੀ ਲੈਂਦੇ ਪਏ ਓ?
ਉਹੀ ਬਸ ਇਹ ਅਹ ਸੋਚ ਰਈ ਸੀ ਕੰਘੀ ਲੈਲਾ ਸਸਤੀ ਮਿਲਦੀ ਆ ਇੱਥੇ। ਸੌ ਡੇਢ ਸੌ ਤੱਕ ਦੀ।
ਵੀ ਹੈਗੀ ਆ।
ਆਹੋ- ਆਹੋ
ਉਹ ਚੰਗੀ ਹੁੰਦੀ ਏ।
ਆਹੋ ਬਾਕੀ ਸੋਚ ਰੀ ਸੀ। ਨਾ-ਨਾ ਰਬੜ ਦੀ ਹੁੰਦੀ ਨਾ ਥੋੜੀ ਤ ਅੱਛੀ ਹੁੰਦੀ ਐ। ਪਲਾਸਟਿਕ ਤੋਂ ਅੱਛੀ ਆ।
ਯੂਜ ਕੀਤੀ ਹੈਗੀ ਐ ਪਹਿਲਾਂ।
ਤੇ ਪਰ ਮੇਰੀ ਫਰੈਂਡ ਨੇ ਕਈ ਸੀ ਕਹਿ ਰਈ ਸੀ ਵਦੀਆ ਐ। ਤਾਂ ਮੈਂ ਸੋਚਿਆ ਲੈ ਲੈਣੀ ਆ।
ਹੂੰ ਕਿਹਦੇ ਨਾਲ ਗਏ ਹੋਏ ਓ।
ਮੇਰੀ ਫਰੈਂਡ ਹੀ ਨੇ।
ਹੋਰ ਰੋਟੀ ਖਾਲੀ ਹੈਗੀ ਐ।
ਹਾ, ਅਸੀਂ ਤਾਂ ਗਿਆਰਾਂ ਵਜੇ ਖਾ ਲਈ ਸੀ ਅੱਜ, ਭੁੱਖ ਲੱਗੀ ਸੀ ਰਾਤੀ ਖਾਈ ਨੀ ਸੀ ਆਪਾਂ।
ਅੱਛਾ ਤੇ ਫੇਰ ਹੁਣ ਭੋਖ ਨੀ ਲੱਗੀ।
ਹਲੇੇ ਤੱਕ ਤਾਂ ਨਹੀਂ ਦੇਖਾਂਗੇ ਅਗਰ ਥੋੜੀ ਲੱਗੀ ਤਾਂ ਜਾਵਾਂਗੇ-ਖਾਵਾਂਗੇ। ਬਾਹਰ ਖਾ ਲਾਂਗੇ ਕੁੱਛ ਹਾਲੇ ਤਾਂ ਸ਼ਬੀਲ ਲੱਗੀ ਓਈ ਸੀ ਉਹ ਪੀਤੀ ਅਸੀਂ ਤਾਂ
ਅੱਛਾ ਹੂੰ ਵਦੀਆ ਹੈਗਾ ਸਮਾਨ ਵੀ ਵਦੀਆ ਹੈਗਾ ਬਾਈ ਅਪਾਂ ਵੀ ਗਏ ਸੀ।
ਦੋ ਤਿੰਨ ਫਲੋਰ ਹੈਗੇ ਨੇ ਇਹਦੇ।
ਆਹੋ- ਆਹੋ ਅਸੀਂ ਸੋਚਿਆ ਸੀ ਕਿ ਉਹ ਪੀਜੀ ਪੂਜੀ ਵਾਸਤੇ ਕੁਛ ਲੈ ਲੈ ਐ ਪੈਲਾਂ ਈ
ਜਿਵੇਂ ਕਿ ਫੇਰ ਮੈਂ ਦੱਸਦੀ ਤੁਆਨੂ ਦੁਕਾਨ ਕੋਈ ਅੱਛਾ ਉਹ ਤੇ ਫੇਰ ਤੁਸੀਂ ਉੱਥੇ ਚੱਲ ਜੋ ਨਾ ਕੀ ਕਹਿੰਦੇ ਨੇ ਯਾ ਤੇ ਵਿਸ਼ਾਲ ਪਰ ਸਮਾਰਟ ਪੁਆਇੰਟ ਤੇ ਚੱਲ ਜੋ ਯਾਂ ਫੇਰ ਜਗਾਦਰੀ ਤੇ ਤੁਸੀਂ ਜਾ ਨਹੀਂ ਸਕਦੇ ਓ ਤੇ ਦੂਰ ਪੈ ਜੇਗਾ ਤੁਆਨੂ ਵਿਸ਼ਾਲ ਮੇਗਾ ਮਾਰਟ ਤੇ, ਨਹੀਂ ਤੇ ਉੱਥੇ ਸਾਰਾ ਕੁੱਛ ਹੈਗਾ ਸਸਤਾ ਵੀ ਹੈਗਾ ਉਪਰ ਲੱਗੇ ਹੋਏ ਨੇ ਯਾ ਫਿਰ ਤੁਸੀਂ ਏਦਾਂ ਕਰੋ। ਉਹਦੇ ਬੋਲ- ਚੱਲ ਜੋ ਜਿਹੜੀ ਮੀਨਾ ਮਾਰਕੀਟ ਪਤਾ ਹੈਗੀ ਹੈ। ਤੁਨੂੰ ਉਹਦੇ ਬਾਹਰ ਜਿਹੜੇ ਸਾਈਡ ਤੇ ਦੁਕਾਨ ਹੈਗੀ। ਉਹਦੇ ਕੋਲ, ਹਾਂ। ਉਹਦੇ ਕੋਲ ਮਿਲ ਜੇਗਾ। ਜਾਂ ਫਿਰ ਬਿਨਾਂ ਮਾਰਕੀਟ ਦੇ ਵਿਚਕਾਰ ਹੈਗੀਆਂ ਨੇ ਦੋ -ਤਿੰਨ ਦੁਕਾਨਾਂ ਹੈਗੀਆਂ ਨੇ। ਜਿਹੜਾ ਪਹਿਲਾਂ ਵਿਸ਼ਾਲ ਮੈਗਾ ਮਾਰਟ ਸੀਗਾ। ਅੰਦਰ ਤੇ ਉੱਥੇ- ਉੱਥੇ ਤੇ ਉਹਨਾਂ ਨੇ ਉਹ ਸੇਲ ਪੁਆਇੰਟ ਲਾਇਆ ਹੈਗਾ। ਉੱਥੇ ਪਲਾਸਟਿਕ ਦਾ ਸਮਾਨ ਸਸਤਾ ਹੈਗਾ। ਇੱਥੇ ਤਾਂ ਬੜਾ ਮਹਿੰਗਾ ਮਿਲਣਾ ਹੈ।
ਆਹੋ ਦੇਖਦੇ ਹਾਂ। ਕੁੱਛ ਸ ਮਿਲਦਾ ਤਾਂ ਲੈ ਲਾਂਗੇ। ਉਨਾਂ ਦਾ
ਤੇ ਇੱਥੋਂ ਬ ਬੜਾ ਮਹਿੰਗਾ ਹੈਗਾ। ਇੱਥੇ ਕਿਉਂਕਿ ਚਾਈਨੀਜ਼ ਪ੍ਰੋਡਕਟਸ ਹੈਗੇ ਨੇ ਨਾ ਉਹ ਹਿਸਾਬ ਨਾਲ ਰੇਟ ਹੈਗੇ। ਉੱਥੇ ਰੇਟ ਆਪਣਾ ਜੈਨੂਅਨ ਹੈਗਾ।
ਚਲੋ ਵਧੀਆ ਨੇ।
ਹਮ।
ਹੋਰ, ਬਸ, ਵਧੀਆ ਸਭ ਵਧੀਆ ਨੇ।
ਹਮ। ਇੱਥੇ ਇੱਕ ਮਿਰਰ ਵੀ ਹੋਏਗਾ।
ਆਹੋ ਵੱਡੇ ਜਮੀਰੇ ਵਾਲੇ ਏਦਰ ਨੀਚੇ।
ਡੇ ਵਾਲਾ ਉਹ ਉਹਦਾ ਪ੍ਰਾਈਜ਼ ਕੀ ਹੈਗਾ।
ਮੇਰਾ ਫਰੈਂਡ ਨੇ ਲਿੱਤਾ ਸੀ। ਤਾਂ ਉਹ ਪਤਾ ਨੀ, ਹਜ਼ਾਰ ਤੱਕ ਤਾਂ ਪੈ ਗਿਆ ਸੀ।
ਹਾਂ, ਏਨੇ ਦਾ ਹੀ ਪੈਂਦਾ ਹੈਗਾ। ਅੱਛਾ ਉਹ ਸਾਈਜ ਛੋਟਾ ਹੈਗਾ। ਤੇ ਪਰ ਉਹਦੇ ਚ ਇੰਸਟਾ ਤੇ ਯੂਟਿਊਬ ਤੇ ਖਾਂਦੇ ਪਏ ਨੇ ਕਿ ਸਾਈਜ਼ ਵੱਡੇ ਵਾਲੇ ਮਿਲਨ ਗਏ। ਉਹ ਤੇ ਇਨੇ ਸਖਾ ਰਹੇ ਨੇ ਨਾਈਨਟੀ- ਨਨ ਮਤਲਬ ਟ੍ਰਿਪਲ ਨਾਈਨ ਚ ਵੱਡਾ ਮਿਲਰ ਲਓ। ਵੱਡੀ ਆਈ ਵਈ ਤੋਂ ਜਾ ਕੇ ਸਾਡੇ ਇੱਥੇ ਹੈਗਾ ਨੀ ਹੈ ਨਾ।
ਅੱਛਾ। ਪਤਾ ਨੀ ਮੈਂ ਹਲੇੇ ਉਸ ਫਲੋਰ ਤੇ ਤਾਂ ਗਈ ਨੀ ਹਲੇ ਤਾਂ ਕਲ ਹੀ ਆਏ ਆ। ਦੇਖਾਂਗੇ ਨੀਚੇ ਜਾ ਕੇ ਕੀ ਹੈ। ਕੀ ਨਹੀਂ ਹੈ। ਤਾਂ ਫਿਰ ਹਾਲੇ ਤਾਂ ਉਪਰ, ਹਾਲ ਤਾਂ ਅੱਜ ਚ ਛੁ ਕੱਲ ਜਾਵਾਂਗੇ।
ਕੱਲ ਚੰਡੀਗੜ੍ਹ ਜੁਆਇਨਿੰਗ ਕਰਨੀ ਹੈਗੀ ਆ।
ਕੱਲ ਤਾਂ ਨੀ, ਚੰਡੀਗੜ੍ਹ ਜਾਨੀ ਉਹ ਤਾਂ ਮੈਂ ਆਪਣੀ ਰੋਟੀ ਦੂਜੀ ਰਪੜ
ਅੱਛਾ ਜਿਹੜੀ ਪਾਰਟ ਟਮ ਹੈਗੀ ਆ। ਓਕੇ- ਓਕੇ ਤੇ ਚੰਡੀਗੜ੍ਹ ਕੱਦ ਕਰਨਾ ਹੈਗਾ ਜੋਇਨ।
ਚੰਡੀਗੜ੍ਹ ਜਦੋਂ ਪੀਜੀ ਮਿਲ ਜੂਗਾ ਤਾਂ ਦੇਖਾਂਗੇ ਸ਼ਿਫਟ ਦਾ। ਹਾਲੇ ਤੱਕ ਤਾਂ ਮੈਂ ਮਹਿਕ ਦਾ ਹੈ ਤਾਂ ਕਹਿ ਰਹੇ ਸੀ। ਕਿ ਤਿੰਨ ਤਾਰੀਖ ਤੱਕ ਜੁਆਇਨਿੰਗ
ਤੇ ਇਹਦਾ ਤੁਹਾਡੇ ਫਰੈਂਡ ਦਾ ਨੰਬਰ ਆਇਆ ਵੀ ਹੇਗਾ ਵੇ।
ਨਹੀਂ ਓਹ ਆਇਆ ਤਾਂ ਹੈ ਉਨੇ ਨਾ ਮੂੰਹ ਤੋਂ ਬੋਲਿਆ ਹਲੇ।
ਅੱਛਾ। ਓਦਾ ਜੋਇਨਿੰਗ- ਜੋਇਨਿੰਗ ਲੈਟਰ ਨੀ ਦਿਤਾ ਹਲੇ। ਹੂੰ। ਅੱਛਾ। ਤੇ ਏਨੇ ਫੋਨ ਕਰਕੇ ਪੁੱਛਣਾ ਸੀ ਓਥੇ, ਕੱਲ ਮੰਡੇ ਏ ਕੱਲ ਫੋਨ ਕਰਕੇ ਪੁੱਛੇਗੀ।
ਆਹੋ! ਅੱਜ ਤਾਂ ਸੰਡੇ ਸੀ ਨਾ, ਤਾਂ ਬੋਲਿਆ ਨੀ। ਬਾਕੀ ਕੈ ਤੈ ਮੈ ਔਨੂੰ ਕਿ ਤੁਸੀਂ ਦੱਸ ਦੋ ਅਪਾਂ ਸ਼ਿਫਟ ਹੋ ਜਾਗੇ।
ਹੂੰ। ਤੇ ਪੀ ਜੀ ਲੱਭਿਆ ਕੋਈ, ਯਾ ਜਾ ਕੇ ਦੇਖੋਗੇ?
ਪੀ ਜੀ ਤਾਂ ਦੋ ਤਿੰਨ ਦੇਖ ਲੇਆ ਔਨਲਾਈਨ, ਬਾਕੀ ਵੇਖ ਕੇ
ਤੇ ਪੈਲਾਂ ਰੈ ਕੇ ਆਏ ਹੈਗੇ ਔ ਤੁਸੀਂ। ਤੇ ਉੱਥੇ ਨੀ ਸੀਗਾ ਕੋਈ ਪੀਜੀ। ਮਤਲਬ ਔਦੇ ਔਥੋਂ ਦੂਰ ਹੈਗੀ ਐਂ ਹੁਣ ਏ ਕੰਪਨੀ? ਹੈਲੋ। ਹੈਲੋ। ਮੈਨ ਤਾਡੀ ਵਾਜ਼ ਅ ਘੱਟ ਕਿਓਂ ਹੈਲੋ। ਤੁਾਨੂੰ ਮੇਰੀ ਵਾਜ਼ ਨੀ ਆੰਦੀ ਪੀ।